ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਏ ਤੁਹਾਡਾ ਵਧੀਆ।
ਠੀਕ ਐ, ਬਹੁਤ ਵਧੀਆ ਤੁਸੀਂ ਸੁਣਾਓ?
ਅਸੀਂ ਵਧੀਆ ਬਾਬੇ ਦੀ ਕਿਰਪਾ ਠੀਕ, ਠਾਕ ਫਸਟ ਕਲਾਸ
ਬਹੁਤ ਵਧਿਆ ਹਾਂਜੀ ਠੀਕ ਨੇ ਤੁਹਾਡੇ ਬੱਚੇ ਹਾਂਜੀ ਹੈਲੋ।
ਉਹ
ਹੈਲੋ।
ਤੁਹਾਡੇ ਬੱਚੇ ਠੀਕ ਨੇ ਹੋਰ ਹਾਂਜੀ ਮੈਂ ਕਿਹਾ ਤੁਹਾਡੇ ਬੱਚੇ ਠੀਕ ਨੇ ਵੀਰ ਜੀ ਸਭ ਠੀਕ ਨੇ
ਹਾਂਜੀ, ਹਾਂਜੀ ਸਭ ਠੀਕ ਨੇ ਤੁਸੀਂ ਸੁਣਾਓ?
ਅਸੀਂ ਵਧੀਆ ਬਸ ਬੈਠੇ ਬਾਹਰ ਬੈਠੇ ਸੀ ਹੋਰ
ਅੱਛਾ। ਹੋਰ ਮੈਂ ਪੁੱਛਣਾ ਸੀ ਬਈ ਤੁਹਾਡੇ ਪੇਕੇ ਕੀ ਕੀ ਮਸ਼ਹੂਰ ਹੈਗਾ ਕਿਹੜੀ, ਕਿਹੜੀ ਚੀਜ਼ ਕਿਸ ਤਰ੍ਹਾਂ ਬਨਾਉਂਦੇ ਹੋ ਤੁਸੀਂ ਉਹ
ਸਾਡੀੇ ਪੇਕੇ ਮਤਲਬ ਹਾਂ ਸਾਡੇ ਪੇਕੇ ਤੇ ਮੇ ਜੇ ਬਦਲ, ਬਦਲ ਕੇ ਨਾਸ਼ਤੇ ਬਣਦੇ ਨੇ ਜਿਵੇਂ ਕੋਈ ਕਦੀ ਸੇਵੀਆਂ ਬਣਾ ਲਈਆਂ ਕਦੇ ਸਾਬੂਦਾਨਾ ਬਣਾ ਲੈਂਨੇ ਹ ਕਦੀ ਉਪਮਾ ਬਣਾ ਦਿੰਦੇ ਹਾਂ ਕਦੇ ਪੋਹੇ ਬ ਕਦੀ ਪੋਹੇ ਬਣ ਗਏ ਮਤਲਬ ਅਲੱਗ, ਅਲੱਗ ਡਿਸ਼ਾਂ ਬਣਦੀਆਂ ਸਾਡੇ ਘਰ
ਅੱਛਾ ਸਾਹਾਡੇ ਇੱਥੇ ਨਹੀਂ ਖਾਂਦੇ ਨਾ ਜਿਸ ਤਰ੍ਹਾਂ ਕਿਸ ਸੇਵੀਆਂ ਕਟ ਹੀ ਖਾਂਦੇ ਨੇ ਉਹੇ ਵੀ ਘੱਟ ਖਾਂਦੇ ਨੇ ਕੋਈ ਵੀ ਨਹੀਂ ਖਾਂਦੇ ਬਸ ਆਪ ਕਦੇ ਬਣਾਇਆ ਹੀ ਨਹੀਂ ਅਸੀਂ ਤਾਂ ਹੋਰ ਤੁਸੀਂ ਕਿਸ ਤਰ੍ਹਾਂ ਮਨਾਉਂਦੇ ਪੋਏ
ਪੋਹੇ ਦੇਸੀ ਮਤਲਬ ਪੋਇਿਆਂ ਨੂੰ ਜਿਵੇਂ ਧੋ ਕੇ ਉਹਨੂੰ ਫਹ ਚ ਰੱਖ ਦੋ
ਅੱਛਾ।
ਤੇ ਪਰੁਣ ਚ ਪਾਣੀ ਸਾਰਾ ਪਾਣੀ ਨਿਚੜ ਜਾਂਦਾ ਤੇ ਸਾਰਾ ਪਾਣੀ ਨਿਚੜ ਜਾਏ ਬਿਲਕੁਲ ਪਿਆਜ, ਪਿਆਜ ਤੇ ਹਰੀਆਂ ਮਿਰਚਾਂ ਇਹ ਸਭ ਕਡ ਲੋ ਤੇ ਥੋੜਾ ਤੇਲ ਸਾੜ ਕੇ ਨਾ ਵਿੱਚ ਰਾਈ ਪਾ ਦੋ ਥੋੜਾ ਸੌਫ ਪਾ ਦੋ ਰਾਈ ਸੌਫ ਪਾ ਕੇ ਪਿਆਜ ਮਿਰਚਾਂ ਸਭ ਮੂੰ ਮੂੰਗਫਲੀ ਦਾਣੇੇ ਪਾ ਦੋ ਵਿੱਚ ਇਹਨਾਂ ਸਭ ਨੂੰ ਤੱਲ ਕੇ ਥੋੜੇ ਮਸਾਲੇ ਜਿੰਨੇ ਖਾਣੇ ਨੇ ਉਹ ਮਸਾਲੇ ਵਿੱਚ ਪਾ ਕੇ ਫਿਰ ਪੋਏ ਪਾ ਦੋ ਪੋਏ ਨੂੰ ਚੰ ਚੰਗੀ ਫਿਰ ਮਿਕਸ ਕਰਦੋ ਮਿਕਸ ਕਰਕੇ ਥੋੜ੍ਹਾ ਜਿਹਾ ਤੁਹਾਡਾ ਮਨ ਹੈ ਤੇ ਨਿੰਬੂ ਪਾ ਦੋ ਹਲਕਾ ਜਿਹਾ ਮਿੱਠਾ ਪਾ ਸਕਦੇ ਹੋ।
ਅੱਛਾ, ਅੱਛਾ।
ਟੇਸਟ, ਟੇਸਟ ਅੱਛਾ ਬਣ ਜਾਂਦਾ।
ਅੱਛਾ ਮਠ ਮਿੱਠਾ ਪਾ ਕੇ ਸਵਾਦ ਆਉਂਦਾ ਬ ਖੱਟਾ ਮਿੱਠਾ ਵਿੱਚ
ਬਿਲਕੁਲ ਹਲਕਾ ਜ ਮਤਲਬ ਲਾਈਟ ਬਿਲਕੁਲ ਲਾਈਟ ਤੋਂ ਲਾਈਟ ਪਾਉਣਾ।
ਅੱਛਾ, ਅੱਛਾ।
ਜੋ ਮਹਿਸੂਸ ਹੀ ਨਾ ਹੋਏ ਕਿ ਉਹ ਕੁਛ ਮਿੱਠਾ ਪਨ ਲੱਗ ਰਿਹਾ। ਉਹਦੇ ਨਾਲ ਮਤਲਬ ਟੇਸਟ ਬਹੁਤ ਅੱਛਾ ਲੱਗਦਾ। ਜਿਵੇਂ ਅਸੀਂ ਅਚਾਨਕ ਕਈ ਵਾਰੀ ਸਵੇਰੇ ਬੱਚਿਆਂ ਨੂੰ ਲੰਚ ਦੇਣਾ ਹੁੰਦਾ ਤੇ ਅਸੀਂ ਰੋਟੀ ਨਹੀਂ ਬਣਾ ਸਕਦੇ ਤੇ ਇਹ ਚੀਜ਼ਾਂ ਅਸੀਂ ਚਲਦਬਾਜ਼ੀ ਚ ਬਣਾ ਸਕਦੇ ਹਾਂ।
ਅੱਛਾ, ਅੱਛਾ ਮ ਸਾਡੀ ਘੱਟ ਹੀ ਬਣਾਉਂਦੀ ਹ ਨਾ ਜਿਵੇਂ ਮੁਸ਼ਕਿਲ ਲੱਗਦਾ ਕਈ ਵਾਰ ਤਾਂ ਜੇ ਅਗਰ ਬਣਾਓ ਤੇ ਹੁੰਦੇ ਨੀ ਹੈਗੇ ਫਿਰੋ ਤਾਂ ਬਣਾ ਕੇ ਜਿਸ ਤਰ੍ਹਾਂ ਵੰਡਦੇ ਹੀ ਰਹੋ ਜੇ ਬੱਚੇ ਨਾ ਖਾਣ ਤਾਂ ਫਿਰ
ਦੇ ਵੈਸੇ ਤੁਸੀਂ ਕਦੇ ਬਣਾਓ ਨਾ ਤਾਂ ਤੁਸੀਂ ਉਹਦੇ ਚ ਹਰ ਚੀਜ਼ ਲਾਈਟ ਪਾਓ। ਵਿਚ ਮਿਰਚਾਂ ਲਾਲ ਮਿਰਚਾਂ ਤੇ ਪਾਣੀਆਂ ਹੀ ਨਹੀਂ।
ਅੱਛਾ ਲਾਲ ਮਿਰਚ ਨਹੀ ਪਾਣੀ
ਲਾਲ ਮਿਰਚ ਬਿਲਕੁਲ ਛੋਹਾਣੀ ਵੀ ਨਹੀਂ ਹੈ ਤੁਸੀਂ ਤੁਸੀਂ ਵੇਸ ਉਹਦੇ ਚ ਮਿਰਚ ਪਾਣੀ ਹੈ ਇੱਕ ਹਰੀ ਮਿਰਚ ਲੈਣਾ ਲੰਬੀ ਜਿਹੀ ਉਹਦੇ ਚ ਪੀਸ ਤੁਸੀਂ ਕਰਨੇ ਨਾ ਦਸ ਬਾਰਾਂ। ਪਤਲੇ-ਪਤਲੇ ਕੱਟ ਕੇ, ਇੱਕ ਮਰਚ ਦੇ ਦਸ ਬਾਰਾ ਪੀਸ ਕਰਨੇ ਨੇ ਔਰ ਪਿਆਜ ਲੈ ਲੈਣਾ ਦੋ ਤਿੰਨ। ਪਿਆਜ ਪਯੁਜ਼ ਇਹ ਸਭ ਪਾ ਕੇ ਤੇ ਆਪਨ ਮਤਲਬ ਚੀਜ਼ਾਂ ਲਾਈਟ ਹੀ ਬਣਦੀਆਂ ਨੇ ਓਹਦੇ ਚ ਜ਼ਿਆਦਾ ਮਿਰਚਾਂ ਨਹੀਂ ਪਾਈ ਜਾਂਦੀਆਂ। ਕਿਉਂਕਿ ਇਹ ਨਾਸ਼ਤੇ ਤੋੌਰ ਤੇ ਖਾਈ ਜਾਂਦੀਆਂ ਨੇ ਬੱਚੇ ਫੇਰ ਸੋਹਣੀ ਤਰ੍ਹਾਂ ਖਾ ਵੀ ਲੈਂਦੇ।
ਅੱਛਾ-ਅੱਛਾ ਤੇ ਆਪਣਾ ਅੱਛਾ, ਉਪਮਾਂ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ?
ਜੀ ਜੀ ਉਪਮਾ-ਉਪਮਾ ਉਪਮਾ ਦਾ ਇਹ ਹਿਸਾਬ ਹੈ, ਉਪਮਾ ਨੂੰ ਮਤਲਬ ਜਿਹੜਾ ਜਿਹੜੀ ਸੂਜੀ ਹੁੰਦੀ ਹੈ। ਤੇ ਸੂਜੀ-ਸੂਜੀ ਨੂੰ ਬਹਿਲ ਹੀ ਭੁਨਨਾ ਪੈਂਦਾ ਤੇ ਸੂਜੀ ਸੂਜੀ ਨੂੰ ਥੋੜਾ ਹਲਕਾ ਬਰਾਊਨ ਕਰਕੇ ਸੂਜੀ ਨੂੰ ਨਿਕਾਲ ਲਓ ਕੜਾਈ ਚ ਫੇਰ ਉਹਦੇ ਚ ਅਸੀਂ ਪਾ ਲੈਂਦੇ ਹਾਂ, ਜਿਵੇਂ ਸ਼ਿਮਲਾ ਮਿਰਚਾਂ ਹੋ ਗਈਆਂ, ਆਲੂ ਹੋ ਗਏ ਟਮਾਟਰ ਹੋ ਗਏ, ਪਿਆਜ ਹੋ ਗਏ, ਮਟਰ ਹੋ ਗਏ, ਅਸੀਂ ਮਤਲਬ ਇਹ ਸਾਰੀ ਚੀਜ਼ਾਂ ਕੱਟ ਕੇ ਰੱਖ ਲੋਓ।
ਤੇ ਉਬਾਲ ਕੇ ਪਾਣੀ ਪੈਸੇ ਖਾ ਲਦੇ।
ਨਾ-ਨਾ ਇਹਨਾਂ ਸਭ ਨੂੰ ਕੱਟ ਕੇ ਰੱਖ ਲੋ। ਫੇਰ ਉਹਨਾਂ ਨੂੰ ਅਹ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ। ਤੇਲ ਦੇ ਤੇਲ ਦੇ ਵਿੱਚ ਇਹ ਚੀਜ਼ਾਂ ਨੂੰ ਸਭ ਨੂੰ ਪਾ ਦੋ। ਸਭ ਕੁਝ ਇਹ ਚੰਗੀ ਤਰ੍ਹਾਂ, ਚੰਗੀ ਤਰਾਂ ਤਲੀ ਜਾਏ ਫੇਰ ਉਹਦੇ ਵਿੱਚ ਥੋੜੇ ਮਸਾਲੇ ਪਾ ਦੋ ਮਸਾਲੇ ਪਾਣ ਦੇ ਬਾਅਦ ਫੇਰ ਅਸੀਂ ਸੂਜੀ ਪਾਵਾਂਗੇ ਸੂਜੀ ਪਾ ਕੇ ਥੋੜਾ ਮਿਕਸ ਕਰਕੇ ਅਸੀਂ ਪਾਣੀ ਉਣਾ ਪਾਵਾਂਗੇ ਅ ਅਸੀਂ ਆਪਣਾ ਨਾ ਪੋਟਾ ਨਾਪਣਾ ਹੱਥ ਦਾ ਉਂਗਲ ਚ ਤਾਂ ਹੁੰਦਾ ਨਾ
ਅੱਛਾ।
ਤਾਂ ਨਾਪ ਕੇ ਤੇ ਉਹਦੇ ਚ ਦੁਆਰਾ ਪਾਣੀ ਪਾਣਾ ਹੈ, ਉਦੋਂ ਉਹਨੂੰ ਕੱਜ ਕੇ ਰੱਖ ਦੇਣਾ ਮੱਠੇ ਤਾ ਤੇ।
ਅੱਛਾ-ਅੱਛਾ ਮੈਂ ।
ਉਹ ਉਪਮਾ ਤੁਹਾਨੂੰ ਮਤਲਬ ਬਹੁਤ ਅੱਛਾ ਬੰਨੇਗਾ ਖਾਣੇ ਚ ਵੀ ਵਧੀਆ ਵੇਖ ਹਾਂਜੀ ਵਧੀਆ।
ਅੱਛਾ, ਸਵਾਦ ਬਣਦਾ ਨਾ?
ਬਹੁਤ ਵਧੀਆ ਅਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਨੇ ਆ ਬਹੁਤ ਅੱਛੀ ਚੀਜ਼ ਬਣਦੀ ਹੈ ਉਹ ਮਤਲਬ
ਸੀ ਇੱਕ ਦੋ ਵਾਰੀ ਬੜਾ ਸਵਾਦ ਲੱਗਾ ਸੀ, ਗਰਮ-ਗਰਮ।
ਹਾਂਜੀ-ਹਾਂਜੀ।
ਟਟੀਆਂ ਲਗ ਗਿਆ ਸੀ ਬਸ।
ਚੀਜ਼ ਮਤਲਬ ਹੈਲਦੀ ਹੁੰਦੀ। ਜਿਵੇਂ ਹੁਣ ਅਸੀਂ ਉਪਮਾ ਬਣਾਉਦੇ ਹਾਂ ਸੂਜੀ ਦਾ ਉਹ ਸੂਜੀ ਦੀ ਮੈਂ ਚਿੱਲੇ ਵੀ ਬਣਾ ਲੈਂਨੀ ਹਾਂ। ਚਿੱਲੇ ਬਣਾਨੇ ਆ ਜਿੰਨੇ ਵੀ ਮਤਲਬ ਸਾਰੀ ਸਬਜ਼ੀਆਂ ਨੂੰ ਬਿਲਕੁਲ ਬਰੀਕ ਬਰੀਕ ਕੱਟ ਕੇ।
ਅੱਛਾ-ਅੱਛਾ।
ਤਾਂ ਬਾਰੀਕ ਬਾਰੀਕ ਕੱਟ ਕੇ ਤੇ ਅਹ ਉਹਦੇ ਚ ਇੱਕ ਵੱਡੀ ਕੋਲੀ ਅਸੀਂ ਦਹੀਂ ਪਾਨੀ ਏ ਸੂਜੀ ਚ। ਬਾਰੀਕ ਕਰਨਾ? ਹਾਂਜੀ-ਹਾਂਜੀ ਇੱਕ ਵੱਡੀ ਕੋਲੀ ਚ ਸੂਜੀ ਲੈਲੋ ਤੇ ਉਤਨੀ ਹੀ ਦਹੀਂ ਲੈਲੋ ਤੇ ਸਭ ਉਸ ਸਬਜ਼ੀਆਂ-ਸਬਜ਼ੀਆਂ ਪਾ ਕੇ ਚੰਗੀ ਤਰਾਂ ਮਿਕਸ ਕਰਕੇ ਅੱਧੇ ਘੰਟੇ ਵਾਸਤੇ ਰੱਖਦੋ।
ਅੱਛਾ-ਅੱਛਾ।
ਅੱਧੇ ਘੰਟੇ ਆਸਤੇ ਰੱਖ ਕੇ ਫੇਰ ਉਸ ਤੋਂ ਬਾਅਦ ਤਵੇ ਤੇ ਥੋੜਾ ਤੇਲ ਪਾ ਕੇ ਤੇ ਉਹਦੇ ਚ ਇੱਕ ਕੜਛੀ ਨਾਲ ਪਾ ਕੇ ਫੈਲਾ ਦੋ। ਤੇ ਜਿੰਨੇ ਬਹੁਤ ਅੱਛੇ ਬੰਨਦੇ ਨੇ।
ਜਿਸ ਤਰ੍ਹਾਂ ਕੀ ਉਹ ਪੁੜਾ ਹੋ ਜਾਂਦਾ। ਬੇਸਣ ਦਾ ਪੁੜਾ
ਹਾਂਜੀ ਹਾਂਜੀ ਜਿਵੇਂ ਪੌਣਾ ਬੰਦਾ ਉਸ ਉਸੇ ਤਰ੍ਹਾਂ ਹੀ ਇਹ ਚੇਲੇ ਵਰਗਾ
ਮੈਂ ਬਣਾਇਆ ਸੀ ਵੈਸੇ ਤਾਂ ਬੜੇ ਘੱਟ ਬਣਾਉਦੀ ਆ ਲਸਣ ਮੈਨੂੰ ਮੈਂ ਕਈ ਵਾਰੀ ਤਵੇ ਦੇ ਨਾਲ ਚਮਣ ਜਾਂਦਾ ਜਿਸ ਤਰਾਂ
ਹਾਂਜੀ ਹਾਂਜੀ
ਦਿਨ ਪਹਿਲੇ ਜਿਸ ਤਰ੍ਹਾਂ ਕਿ ਮੈਂ ਸਬਜ਼ੀ ਬਣਾਈ ਬੱਚਿਆਂ ਨੇ ਰੋਟੀ ਨਾ ਖਾਈ ਤੇ ਉਹਨੂੰ ਮਨ ਮਾਂ ਦਾ ਹੁੰਦਾ ਨਾ ਬੱਚਿਆਂ ਨੇ ਕੁਝ ਖਾਇਆ ਨਹੀਂ ਭੁੱਖੇ ਸੌਣ ਕੇ ਵੀ ਸਬਜੀ ਨੀ ਪਸੰਦ ਆ ਰਹੀ ਇਹਨਾਂ ਨੂੰ ਫਿਰ ਮੈਂ ਇੰਨੀ ਆਲਵੇਸਨ ਥੋੜਾ ਜਿਹਾ ਪਾਇਆ ਵਿੱਚ ਸੂਜੀ ਵੇਸਨ ਨਹੀਂ ਪਾਇਆ ਸੂਜੀ ਦੇ ਵਿੱਚ ਤਾਹੀ ਥੋੜੀ ਜਿਹੀ ਸਰੂਚੀ ਮੈਂ ਮਤਲਬ ਮੈਂਛਵਾ ਲਈ ਥੋੜ੍ਹੀ ਪਨੀਰ ਵੀ ਪਾ ਲਿਆ ਪਨੀਰ ਵੀ ਆਇਆ ਸੀ ਜਿਸ ਤਰ੍ਹਾਂ ਕਿ
ਹਮ ਹਮ
ਪਿਆਜ ਹੀ ਪਾ ਲਏ ਮੈ ਆਲੂ ਨਹੀ ਪਾਏ ਮੈ
ਹਾਂਜੀ ਹੈਲੋ ਹੈਲੋ ਹੈਲੋ
ਹੈਲੋ
ਹੈਲੋ ਆਵਾਜ਼ ਆਲੀ ਬੰਦ ਹੋ ਗਈ
ਅੱਛਾ ਅੱਛਾ ਤੇ ਫਿਰ ਉਹ ਦਵੇ ਤੇ ਬੜਾ ਟੇਸਟੀ ਬਣਿਆ ਉਹ ਮੇਰੀ ਕੁੜੀਆਂ ਨੇ ਤਾਂ ਫੋਟੋ ਖਿੱਚ ਕੇ ਨਿਊ ਫਰੈਂਡ ਨੂੰ ਭੇਜ ਤੀ ਉਹਦਾ ਫਰੈੰਦ ਦਾ ਫੌਨ ਆ ਗਿਆ ਪਿਜਾ ਬਣਾਇਆ ਤੁਸੀਂ ਮੈਂ ਕੰਨੀ ਪਿਜਾ ਤੇ ਨਹੀਂ ਬਣਾਇਆ ਮੈਂ ਤਾਂ ਵੇ ਸੂਜੀ ਦਾ ਪੂੜਾ ਬਣਾਇਆ
ਹਮ ਹਮ
ਕਹਿੰਦੇ ਵੀ ਬੜਾ ਟੇਸਟੀ ਲੱਗ ਰਿਹਾ ਵਿੱਚ ਲੱਗ ਰਿਹਾ ਪੀਜ ਹੈਗਾ ਜੀ ਇਸ ਤਰਾਂ ਕਿ ਬਜਾਰ ਹੀ ਹੁੰਦਾ
ਅੱਛਾ ਅੱਛਾ
ਤੇ ਉਹਨਾਂ ਨੂੰ ਬੜਾ ਹੀ ਪਸੰਦ ਆਇਆ ਜਿਸ ਤਰਾਂ ਕਿ ਨਾ ਫਿਰ ਸਵਾਦ ਨਾ ਨਾਨਾ ਨੇ ਖਾਦਾ
ਹਾਂਜੀ ਹਾਂਜੀ
ਟੇਸਟੀ ਲੱਗਾ ਬੱਚਿਆਂ ਨੂੰ ਫਿਰ ਮੈਂ ਇੱਕ ਹੋਰ ਆਪਣੇ ਪੁਲਿਸ ਬਣਾਇਆ ਅਗਰ ਤੇ ਉਹਨਾਂ ਨੂੰ ਕਿਹਾ ਕਦੇ ਮੈਂ ਤਾਂ ਨਹੀਂ ਖਾਂਦਾ
ਹਾਂਜੀ ਹਾਂਜੀ ਅੱਛਾ ਅੱਛਾ
ਉਹਨਾਂ ਨੇ ਖਾਦਾ ਫਿਰ ਮੈਂ ਬਣਾ ਕੇ ਰੱਖਤਾ ਬਚਿਆ ਫਿਰ ਸਾਡੇ ਗੋਰੀ ਭੰਗੜੇ ਨਾ ਦਿੰਦੀ ਹ ਤੇ ਮੈਂ ਨਾ ਫਿਰ ਉਹ ਆਈ ਉਹ ਕਹਿੰਦੀ ਮੈਂ ਨਾ ਸਵੇਰੇ ਭੁੱਖ ਲੱਗੀ ਨੇ ਕਿਹਾ ਵੀ ਉਸੇ ਨਹੀਂ ਖਾਣਾ ਮੈਂ ਫਿਰ ਉਹਨੂੰ ਦੇ ਤਾ ਟੇਸਟੀ ਲੱਗਾ ਨਾ ਬੜੇ ਸਵਾਦ ਵੇ ਜਿਸ ਤਰਾਂ ਕਿ ਬਣਾਏ ਕਹਿੰਦੇ ਵੈਸੇ ਪਹਿਲੀ ਵਾਰ ਨਾ ਮੈਂ ਪਨੀਰ ਪਾਇਆ ਸੀ ਵੀ ਇੱਕ ਵਾਰੀ ਪਹਿਲੇ ਕਿਸੇ ਨੇ ਬਣਾਇਆ ਸੀ ਮੇਰੇ ਕੋਲੋਂ ਤਾਂ ਵੀ ਬੜਾ ਟੈਸਟਿੰਗ ਹੀ ਬਣਿਆ ਸੀ
ਕਿੰਨੇ ਮਤਲਬ ਸਾਡੇ ਜੋ ਬੀਕੇ ਡਿਸ਼ਾਂ ਚ ਮਤਲਬ ਇਕ ਤੋ ਇਕ ਵਧੀਆ ਵਧੀਆ ਚੀਜ਼ਾਂ ਬਣਦੀਆਂ ਜਿਵੇਂ ਜੇ ਕੁਝ ਖਮਨ ਬਣਾਉਦੇ ਆ ਕਮਨ ਜੋ ਠੋਕਲਾ ਨਹੀਂ ਹੁੰਦਾ ਠੋਕਲੇ ਇੱਕ ਖਮਨ ਬਣਦਾ
ਅੱਛਾ ਅੱਛਾ
ਅਸੀਂ ਖਮਣ ਬਣਾਉਦੇ ਆਂ ਅੱਜ ਮੇਰੀ ਮਤਲਬ ਜੋ ਮੇਰੀ ਭਾਬੀ ਜੀ ਨੇ। ਉਹਨਾਂ ਦਾ ਫੋਨ ਮੈਨੂੰ ਆਉਂਦਾ ਕਿ ਤੁਸੀਂ ਖਮਣ ਦੀਦੀ ਕਿਵੇਂ ਬਣਾਉਂਦੇ ਹੋ ਮੈਨੂੰ ਉਹਦੀ। ਰੈਸਪੀ ਦੱਸ ਦਿਉ। ਫੇਰ ਮੈਂ ਖਮਣ ਬਣਾਣੀ ਆਂ, ਮਤਲਬ ਇੱਕ ਗਲਾਸ ਚਾਵਲ ਲੈ ਲਏ। ਗਿਲਾਸ ਵੇਸਨ, ਇੱਕ ਗਿਲਾਸ ਚਾਵਲ ਨੂੰ ਭਿਓਂ ਦੇਣਾ ਪਾਣੀ ਚ ਤੇ ਸਿਰਫ਼ ਚਾਵਲ ਨੂੰ ਭਿਓ ਦੇਣਾ ਇੱਕ ਘੰਟੇ ਅਸਤੇ। ਫੇਰ ਓਹ ਚਾਵਲ ਭਿੱਜ ਜਾਣਗੇ, ਫੇਰ ਔਨਾਂ ਨੂੰ ਉਸ ਚਾਵਲ ਦੇ ਪੇਸਟ ਨੂੰ। ਉਹਨੂੰ ਗ੍ਰਾਈੰਡ ਕਰਨਾ ਮਿਕਸੀ ਚ। ਹੈਲੋ।
ਜੀ ਬੋਲੋ।
ਓਹ ਚਾਵਲ ਨੂੰ ਗ੍ਰਾਈੰਡ ਕਰਨੈ ਫਿਰ ਜਿਤਨੇ ਚਾਵਲ ਨੇ ਉਤਨਾ ਹੀ ਵੇਸਨ ਲੈਣੈ।
ਅੱਛਾ, ਅੱਛਾ।
ਤੇ ਉਹਦੇ ਵਿੱਚ ਅਸੀਂ ਪਾਣਾ ਦਹੀਂ, ਇਨੋ, ਥੋੜਾ ਤੇਲ ਪਏਗਾ। ਇਹਦਾ ਚੰਗੀ ਤਰ੍ਹਾਂ ਪੇਸਟ ਬਣਾ ਕੇ ਅੱਧੇ ਘੰਟੇ ਚ ਰੱਖਣਾ ਏ। ਫੇਰ ਇਹਨਾਂ ਨੂੰ ਮਤਲਬ ਜੋ ਸਾਂਚੇ ਹੁੰਦੇ ਨੇ ਉਹ ਖਮਣ ਦੇ ਇਡਲੀ ਸਾਚੇ ਨੀ ਹੁੰਦੇ ਸਾਚੇ। ਫੇਰ ਅਸੀਂ ਉਹਨਾਂ ਦੀ ਪਲੇਟਾਂ ਚ ਰੱਖ ਦੋ। ਫੇਰ ਔਨਾਂ ਨੂੰ ਮਤਲਬ ਭਾਫ ਦੁਆਰਾ ਓਹ ਵਧੀਆ ਹੋ ਜਾਂਦੇ ਨੇ ਫੁੱਲ ਜਾਂਦੇ ਨੇ।
ਅੱਛਾ ਅੱਛਾ।
ਤੇ ਉਹਨਾਂ ਦੇ ਪੀਸ ਕਰਕੇ ਉਹਨਾਂ ਨੂੰ ਅਸੀਂ ਕੱਟ ਲੈਂਣੇ ਆਂ, ਫੇਰ ਅਸੀਂ ਕੱਟ ਕੇ ਇਨਾਂ ਨੂੰ ਤੜਕਾ ਲਾਣੇ ਆਂ। ਫੇਰ ਅਸੀਂ ਜੋ ਓਹਨਾਂ ਦੇ ਨਾਲ ਅਸੀਂ ਬਣਾਣੇ ਆਂ ਚਟਨੀ। ਟਮਾ ਟਰ ਹਰਾ ਧਨੀਆਂ, ਲਸਨ, ਅਦਰਕ। ਮਤਲਬ ਏਦੀ ਏਨਾਂ ਦਾ ਮੇਲ ਏ। ਉਦੇ ਨਾਲ ਚਟਨੀ ਬਣਦੀ ਏ ਉਦੇ ਨਾਲ ਬਹੁਤ ਟੇਸਟ ਆਦਾ।
ਅੱਛਾ, ਅੱਛਾ।
ਬੱਚੇ ਬਹੁਤ ਸ਼ੌਕ ਨਾਲ ਖਾਂਦੇ ਨੇ ਸਾਡੇ।
ਅੱਛਾ ਛਾ, ਚਲੋ ਠੀਕ ਏ ਫੇਰ। ਮੈਂ ਜਦੋਂ ਆਵਾਂਗੀ ਨਾ ਤੁਹਾਡੇ ਘਰ ਫੇਰ ਤੁਹਾਡੇ ਕੋਲੋ ਬਣਵਾ ਕੇ ਖਾਵਾਂਗੀ, ਠੀਕ ਹੈ।
ਹਾਂਜੀ ਹਾਂਜੀ, ਬਿਲਕੁਲ ਖਵਾਵਾਂਗੇ। ਹਾਂਜੀ ਹਾਂਜੀ, ਓਕੇ ਓਕੇ ਠੀਕ।
ਠੀਕ ਹੈ।